ਹੈਲੋ, ਸਸ ਸ੍ਰੀ ਅਕਾਲ ਜੀ।
ਹਾਂਜੀ ਸਸ਼ ਸ਼੍ਰੀ ਅਕਾਲ, ਹੋਰ ਠੀਕ ਹੋ?
ਜੀ ਮੈਂ ਠੀਕ ਹੂ। ਤੁਸੀਂ ਦੱਸੋ?
ਕੀ ਕਰ ਰਹੇ ਸੀ? ਘਰ ਠੀਕ ਨੇ ਸਭ।
ਜੀ-ਜੀ ਘਰ ਤੇ ਸਭ ਠੀਕ ਐ ਤਾਂ ਔਰ ਤੁਸੀਂ ਦੱਸੋ? ਖਾਣੇ ਮੇ ਕੀ ਬਣਾਇਆ ਅੱਜ?
ਠੇ ਹੋਏ ਸੀ, ਇੱਕ ਤੇ ਅੱਜ -ਕੱਲ ਨਾ ਬੱਚੇ ਫਾਸਟ ਫ ਬਹੁਤ ਖਾਣ ਲੱਗ ਗਏ ਨੇ।
ਜੀ ਬਿਲਕੁਲ ਹੋਮ ਮੇਡ ਫੂਡ ਤੋਂ ਖਾਂਦੇ ਹੀ ਨੀ।
ਹਾਂਜੀ, ਬਸ ਮੇਰਾ ਹੁਣ ਬੇਟਾ ਨੇ ਛੁੱਟੀਆਂ ਪਈਆਂ ਹੋਈ ਹੈ ਤੇ ਹੁਣ ਕਦੀ ਕੁਛ ਬਣਾ ਦੋ ਮੰਮਾ ਕਦੇ ਪਾਸਤਾ ਬਣਾ ਦੋ, ਕਦੇ ਪੀਜ਼ਾ ਬਣਾ ਦੋ, ਕਦੇ ਚੋਮੀਨ ਬਣਾ ਦੋ, ਪਰ ਦੇਖੋ ਨਾ ਤੁਸੀਂ ਐ ਵੀ ਦੇਖੋ ਨਾ ਫਾਸਟ ਫੂਡ ਕਿੰਨਾ ਖਰਾਬ ਕਰਦਾ ਬੱਚਿਆਂ ਨੂੰ ਅੱਜ- ਕੱਲ੍ਹ।
ਬਿਲਕੁਲ-ਬਿਲਕੁਲ ਸਿਹਤ ਬਿਲ ਕੋਈ ਸਿਹਤਮੰਦ ਨੀ ਹੁੰਦਾ ਐ। ਔਰ ਤੁਸੀਂ ਵੇਖੋ ਘਰ ਦਾ ਖਾਣਾ ਬ ੱਚਿਆਂ ਤੋਂ ਲਈ ਕਿਤਨਾ ਸਿਹਤਮੰਦ ਹੁੰਦਾ ਹੈ ਕਿਉਂਕਿ ਇਹ ਤਾਜ਼ਾ ਤੇ ਪੌਸ਼ਟਿਕ ਚੀਜ਼ ਨਾਲ ਬਣਿਆ ਹੁੰਦਾ ਹੈ। ਪਰ ਇਹ ਨਾ ਇਹ ਗੱਲ ਬੱਚੇ ਤੈਨੂੰ ਸਮਝ ਨੀ ਆਉਂਦੀ ਹੈ ਜਦ ਦੇਖੋ ਤੁਸੀਂ ਬਾਹਰ ਤਾਂ ਖਾਣਾ ਹੀ- ਖਾਣਾ ਹੈ।
ਹਾਂ, ਬਸ ਬੱਚੇ ਨੇ ਨਾ ਬੱਚੇ ਜਿੱਤ ਵੀ ਕਰਦੇ ਨੇ ਫਿਰ ਅੱਛਾ, ਫਿਰ ਹਾਂ, ਬਸ ਬੱਚੇ ਹੀ ਨੇ ਨਾ ਬੱਚੇ ਜ਼ਿੱਦ ਵੀ ਕਰਦੇ ਨੇ ਨਾ ਅੱਛਾ, ਫਿਰ ਸਾਡਾ ਵੀ ਮਨ ਹੁੰਦਾ ਹੈ ਪਰ ਜਦੋਂ ਅਸੀਂ ਜਦੋਂ ਬਣਾ ਕੇ ਦੇ ਦਿੰਦੇ ਹਾਂ ਫਿਰ ਸਾਨੂੰ ਹੁੰਦਾ ਹਾਏ ਅਸੀਂ ਕਿਉਂ ਖਵਾਇਆ ਹੈਗੇ ਅਸੀਂ ਕੁਛ ਹੈਲੀਦੀ ਚੀਜ਼ ਖਵਾ ਦਿੰਦੇ ਤੇ ਹੁਣ ਫਾਸਟ ਥੋੜ੍ਹੇ ਅੱਜ ਕੱਲ੍ਹ ਲੋਕੀ ਕੀ ਕਰਦੇ ਨੇ ਮਤਲਬ ਜੋ ਮਿਲ ਰਿਹਾ ਸਭ ਕੁਛ ਪਾਈ ਜਾ ਰਹੇ ਨੇ ਪੀਜ਼ਾ ਬਣਾ- ਪੀਜ਼ਾ ਬਣਾ ਰਹੇ ਨੇ ਜਾਂ ਕੁਛ ਕੋਈ ਵੀ ਮੈਦਾ ਕੁਛ ਆਟਾ ਵਗੈਰਾ ਗੁਦਦੇ ਨਾ ਛਣਦੇ ਨੇ ਨਾ ਕੁਛ
ਹਾਂ।
ਤੇ ਫਿਰ ਮੈਂ ਆਪਣੇ ਬੱਚਿਆਂ ਨੂੰ ਬੋਲਿਆ ਰਿਹਾ ਕਿ ਮੈਂ ਬਜ਼ਾਰੋਂ ਕੁੱਛ ਨ ਖਵਾਉਣਾ ਫਾਸਟ ਫੂਡ ਮੈਂ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਘਰ ਬਣਾ ਕੇ ਕੇ ਖਵਾਂਗੀ।
ਘਰ ਬਣਾ ਕੇ ਖਵਾਣਾ ਦਾ ਉਹ ਬਹੁਤ ਹੀ ਬੈਟਰ ਓਪਸ਼ਨ ਹੈਗਾ। ਤੁਸੀਂ ਬਾਹਰ ਵੇਖੋ ਨਾ ਕਿੰਨਾ ਜ਼ਿਆਦਾ ਓਇਲ, ਸ਼ੂਗਰ, ਸੋਲਟ ਹੁੰਦਾ ਹੈ ਔਰ ਅੱਜ ਕੱਲ ਤੋਂ ਤੁਸੀਂ ਵੇਖੋ ਛੋਟੇ ਛੋਟੇ ਬੱਚੇ ਨੂੰ ਓਬੇਸਿਟੀ ਹੋ ਜਾਂਨੀ ਏ। ਕਿੰਨਾ ਉਓਬੇ ਸਿਟੀ ਤੋਂ ਕਿੰਨੀ ਬਿਮਾਰੀਆਂ ਦਾ ਪਹਿਲਾ ਸਟੇਜ ਹੁੰਦਾ ਹੈ ਇਹਦਾ ਖਤਰਾ ਇਨਾ ਵੱਧ ਜਾਂਦਾ ਹੈ ਮੈਂ ਤੁਹਨੂੰ ਕੀ ਦੱਸਾਂ ਹਾਰਟ ਰ ਡਾਇਬਟੀਜ਼ ਦੀ ਬਿਮਾਰੀਆਂ ਦਾ ਰਿਸਕ ਕਿੰਨਾ ਹੋ ਜਾਂਦਾ ਹੈ ਬੱਚਿਆਂ ਦੀ ਗਰੋਥ ਨੂੰ ਕਿੰਨਾ ਨੁਕਸਾਨ ਪਹੁੰਚ ਸਕਦਾ ਹੈ ਡਾਇਜਸ਼ਨ ਪ੍ਰੋਬਲਮ ਕਿਤਨੀ ਉ ਉੱਠਤੀ ਹੈ।
ਹਾਂ ਬਸ ਪਤਾ ਕੀ ਕਰਦੇ ਘਰ ਦਾ ਅੱਛਾ ਤੁਸੀਂ ਜੇ ਜ਼ਿਆਦਾ ਬੱਚੇਗੇ ਜ਼ਿਦ ਕਰਦੇ ਨੇ ਫੇਿਰ ਅਸੀਂ ਘਰ ਦਾ ਵੀ ਬਣਾ ਕੇ ਦੇ ਦਿੰਦੇ ਹਾਂ ਘਰ ਇਹ ਹੁੰਦਾ ਹੈ ਕਿ ਅਸੀਂ ਬਿਲਕੁਲ ਪਿਓਰ ਬਣਾ ਰਹੇ ਹਾਂ। ਕੋਈ ਮਿਲਾਵਟ ਨਹੀਂ ਕਰ ਰਹੇ। ਕੋਈ ਕੁਛ ਨੀ ਕਰ ਰਹਾ ਅੱਛਾ ਮੈਂ ਤੁਸੀਂ ਮੰਨੋਗੇ ਮੈਂ ਮੈਦੇ ਦੀ ਜਗ੍ਹਾ ਨਾ ਜ਼ਿਆਦਾਤਰ ਸੂਜੀ ਯੂਜ ਕਰਨੀ ਹਾਂ।
ਤਾਂ ਸੂਜੀ ਤੋਂ ਬੱਚੇ ਦੀ ਸਿਹਤ ਨਾਲ ਕਿੰਨਾ ਫ਼ਾਇਦਾ ਦਿੰਦੀ ਹੈ।
ਤੇ ਮੈਨੂੰ ਮੇਰੇ ਘਰ ਦੇ ਮਤਲਬ ਸਾਰੇ ਹੀ ਅਸੀਂ ਮੈਦਨ ਨੂੰ ਨਾ ਤੇ ਮੈਨੂੰ ਮੇਰੇ ਘਰ ਦੇ ਸਾਰੇ ਮੈਲੇ ਨੂੰਅਵੋਇਡ ਕਰਨੇ ਹਾਂ ਜੇ ਬੱਚੇ ਮੇਰੇ ਪੀਜ਼ਾ ਵੀ ਮੰਗਦੇ ਨੇ ਤਾਂ ਮੈਂ ਸੂਜੀ ਦਾ ਹੀ ਬੇਸ ਬਣਾਉਦੀ ਹਾਂ ਸੂਜੀ ਦੇ ਵਿੱਚ ਕਹਿੰਦੇ ਸੂ ਵਿੱਚ ਥੋੜ੍ਹਾ ਆਟਾ ਪਾ ਲੈਂਦੀ ਹਾਂ ਮ
ਹਾਂ ਮੇਰੇ ਬੱਚਿਆਂ ਵੀ ਹੁਣ ਕਹਿੰਦੇ ਸੀ ਮੰਮੀ ਸਾਨੂੰ ਨਾ ਉਹ ਕੀ ਅੱਜ ਕੱਲ ਕੀ ਚੱਲਦਾ ਪਿਆ ਵ ਇਹ ਵੋਫਲ ਔਰ ਇਹ ਪੈਨਕੇਕਸ ਚੱਲਦੇ ਪਏ ਨਾ ਤੋ ਮੈਨੂੰ ਕਹਿੰਦੇ ਸੀ ਸਾਨੂੰ ਫਲਸ ਲੈ ਕੇ ਦੋ ਵੋਫਲ ਲੈ ਕੇ ਦੋ ਤਾਂ ਮੈਂ ਉਹਨੂੰ ਕਿਹਾ ਸੀ ਮੈਂ ਤੁਹਾਨੂੰ ਘਰ ਬਣਾ ਕੇ ਹਾਂ ਤੇ ਮੈਂ ਵੀ ਸੂਜੀ ਦੇ ਆਟੇ ਦੇ ਮਿਕਚਰ ਬਣਾ ਲੈਂਣੀ ਹਾਂ ਉਸ ਤੇ ਮੈਂ ਵੀ ਸੂਜੀ ਤੇ ਆਟੇ ਦਾ ਮਿਕਸਰ ਬਣਾ ਦੇਂਦੀ ਆਫਿਰ ਮਲਾਈ ਡਾਲ ਦਿੰਦੀ ਆਾਂ ਔਰ ਚੀਨੀ ਹਿਸਾਬ ਤੋਂ ਡਾਲ ਕੇ ਤਾਂ ਮੈਂ ਵੋਫਲ ਅਹ ਵੋਫਲ ਔਰ ਪੈਨਕੇਕ ਬਣਾ ਦਿੰਦੀ ਹਾਂ ਔਰ ਚੋਕਲੇਟ ਤੋਂ ਸੇਮ ਹੀ ਹੁੰਦੀ ਆ ਚੋਕਲੇਟ ਡਾਲ ਦੋ। ਉੱਪਰ ਸੇ ਔਰ ਆਪਣੇ ਵ ਕਿਆ ਡਰਾਾਈ ਫਰੂਟਸ ਡਾਲ ਦੋ ਇਤਨਾ ਵਧੀਆ ਟੇਸਟ ਹੁੰਦਾ ਹੈ ਇਤਨਾ ਵਧੀਆ ਟੇਸਟ ਬਹੁਤ ਸੋਹਣਾ ਲੱਗਦਾ।
ਅੱਛਾ ਅੱਛਾ ਵਧੀਆ ਫਿਰ ਤੇ ਅੱਛੀ ਗੱਲ ਹੈ ਜ਼ਿਆਦਾ ਬੈਨੀਫਿਟ ਅੱਛਾ! ਅੱਛਾ ਵਧੀਆ ਫਿਰ ਤੇ ਇਹ ਅੱਛੀ ਗੱਲ ਹੈ ਸਿੱਖੋ ਘ ਚ ਹੀ ਹੈ ਬਾਹਰ ਜਾਓਗੇ ਤੁਸੀਂ ਬਾਹਰ ਦੇਖਦੇ ਮੱਖੀ ਮੱਛਰ ਇੰਨਾ ਹੁੰਦਾ ਹੈ ਤੁਸੀਂ ਦੇਖੋ ਅੱਜ ਕੱਲ ਰੇਹੜੀਆਂ ਤੇ ਇੰਨੀ ਭੀੜ ਲੱਗੀ ਹੋਈ ਹੈ ਮਤਲਬ ਲੋਕਾਂ ਨੂੰ ਲੋਕ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਫ ਫਾਸਟ ਫੂਡ ਜੋ ਹੈ ਸਾਡੇ ਹੈਲਥੀ ਵੀ ਜਾਂ ਅਨਹੈਲਦੀ ਏ।
ਮੈਂ ਤਾਂ ਤੈਨੂੰ ਕਹਿ ਰਿਹਾ ਸੀ ਇਹ ਬਾਹਰ ਆਲੇ ਲੋਕ ਜੋ ਹੈਗੇ ਅ ਸਾਨੂੰ--ਲੁੱਟਦੇ ਪਏ ਆ ਇਨਾ ਇਨੀ ਚੀਜ਼ ਨਾਲ ਪ੍ਰਾਈਜ ਰੱਖਦੇ ਆ ਤੁਸੀਂ ਵੇਖੋ ਏ ਰੋਲ ਵੀ ਸੌ ਰੁਪਏ ਸ ਕਮ ਦਾ ਨੀ ਹੁੰਦਾ ਹੈ ਬਾਹਰ
ਹਾਂਜੀ-ਹਾਂਜੀ। ਬਿਲਕੁਲ-ਬਿਲਕੁਲ।
ਨਾਲ ਤਾਂ ਸਿਹਤ ਵੀ ਠੀਕ ਨੀ ਰਹਿੰਦੀ ਹੈ ਔਰ ਪੈਸੇ ਵੀ ਲੁੱਟ ਜਾਂਦੇ ਹ
ਹਾਂਜੀ। ਅੱਛਾ ਉਹੀ ਤੁਸੀਂ ਘਰ ਬਣਾਓ ਤੇ ਅੱਧੋ ਵੱਧ ਫਰਕ ਹੁੰਦਾ ਹੈ ਚੀਜ਼ ਦੇ ਵਿੱਚ
ਬਿਲਕੁਲ ਬਹੁਤ ਫ਼ਰਕ ਪੈ ਜਾਂਦਾ ਏ ਔਰ ਜਿਵੇਂਨ ਕਹਿੰਦਾ ਨਾ ਕਿ ਅਸੀਂ ਇਹ ਬਰਗਰ, ਚੋਮਿਨ, ਪੀਜ਼ਾ ਖਾਣੀ ਹੈ ਔਰ ਇਹਨਾਂ ਦੇ ਟੇਸਟ ਹੁੰਦਾ ਹੈ ਪਰ ਇਹ ਵੇਖੋ ਤੁ ਤੁਹਾਡੀ ਹੈਲਥ ਨੂੰ ਕਿਤਨਾ ਨੁਕਸਾਨ ਦੇਣੀ ਹੈ ਇਹ ਚੀਜ਼ ਮੈਂ ਹੁਣ ਵੇਖਿਆ ਸੀ ਮੈਂ ਹੋਸਪਿਟਲ ਗਈ ਸੀ ਅਭੀ ਤੇ ਮੈਂ ਉੱਥੇ ਵੇਖਿਆ ਛੋਟੇ-ਛੋਟੇ ਬੱਚੇ ਆਪਣੇ ਪੇਟ ਨੂੰ ਪੇਟ ਦੀ ਬਿਮਾਰੀਆਂ ਲੈ ਕੇ ਬੈਠੇ ਬੈਠੇ ਸੀ ਉਧਰ ਅਪਇੰਟਮੈਂਟ ਦੇ ਨਾਲ ਤੁਸੀਂ ਉਹ ਨਿਊਜ ਵੀ ਵੇਖੀ ਹੋਗੀ ਉਹ ਤੇ ਉਹ ਪੇਟ ਨਿਕਾਲ ਦਿੰਦੇ ਆ ਉਹ ਬੜੀ ਆਤ ਦੀ ਵਿੱਚ ਪ੍ਰੋਬਲਮ ਹੁੰਦੀ ਹੈ ਉਸ ਮੁੰਡਿਆਂ ਦੇ ਨੂੰ ਨ ਕਾਲਨੀ ਪੜਤੀ ਹੈ।
ਫਿਰ ਮੈਦਾ ਤੇ ਜਿੰਨਾ ਹੋ ਸਕੇ ਨਾ ਓਨਾ ਹੀ ਅਵੋਇਡ ਕਰੋ ਮਤਲਬ ਬੜੀ ਗੰਦੀ ਚੀਜ਼ ਹੈਗੀ ਹੈ ਫਾਸਟ ਫੂਡ ਨਾ ਅੱਜ ਤੁਸੀਂ ਇੱਕ ਵਾਰ ਦੇਖੋ ਕਿ ਪੰਜਾਬ, ਪੰਜਾਬ ਸਾਈਡ ਚ ਦੋ ਬੱਚੇ ਸੀ ਛੋਟੇ ਭੈਨ ਭਰਾਂ ਸੀ ਔਰ ਤੇ ਮੋਮਸ ਖਾ ਕੇ ਸੁੱਤੇ ਨੇ ਰ ਸਵੇਰੇ ਉੱਠੇ ਹੀ ਨਹੀਂ
ਹਾਂ ਮੈਂ ਉਹ ਸੁਣਿਆ ਸੀ। ਮੈਨੂੰ ਪਤਾ ਲੱਗਿਆ ਮੈਂ
ਹਾਂਜੀ। ਦੇਖ ਲੋ ਮਤਲਬ ਇੰਨਾ ਗੰਦਾ ਫਾਸਟ ਫੂਡ ਮੈਂ ਤੇ ਕੀ ਕਹਿਣਾ ਮੇਰੇ ਬੱਚੇ ਤੋਂ ਹੁਣ ਹੁਣ ਤੇ ਬੜਾ ਕੱਟ ਹੋ ਗਿਆ ਮੇਰੇ ਬੱਚਿਆਂ ਦਾ। ਤੇ ਜਦੋਂ ਵੀ ਮੰਗਦੇ ਨੇ ਨਾ ਮੈਂ ਉਹ ਨਿਊਜ਼ ਸਿਖਾ ਦੇਣੀ ਆ ਆਪਣੇ ਬੱਚਿਆਂ ਨੂੰ ਕੀ ਆ ਦੇਖੋ
ਹਾਂ ਮੈਂ ਵੀ ਹੁਣ ਇਹੀ ਕਰਦੀ ਹਾਂ ਆਪਣੇ ਬੱਚੇ ਨੂੰ ਖਾ ਦਿੰਦੇ ਹਾਂ ਕਿ ਇਹ ਵੇਖੋ ਕਿੰਨੀਆਂ ਜ਼ਿਆਦਾ ਬਿਮਾਰੀਆਂ ਕਰਦੇ ਇਹ ਚੀਜ਼ੇ ਤੁਹਾਨੂੰ ਵੀ ਇੰਨੀ ਇੰਨੀ ਦਵਾਈਆਂ ਲੈਣੀਆਂ ਤਾਂ ਉਹ ਮੰਨਾ ਹੀ ਕਰਦੇ ਮੈਂ ਤਾਂ ਆਪਣੇ ਬੱਚਿਆਂ ਨੂੰ ਐਸ ਖਾਂਦੀ ਕਿ ਤੁਸੀਂ ਆਪਣਾ ਖਾਣਾ ਖੁਦ ਬਣਾਣਾ ਸਿੱਖ ਖੋ ਜਦੋਂ ਕਵੀ ਤੁਮ ਆਪਣੇ ਹੋਸਟਲ ਜਾਓਗੀ ਜਾਂ ਬਾਹਰ ਜਾਓਗੇ ਪੜ੍ਹਨੇ ਜਾਂ ਲਿਖਣੇ ਵਾਸਤੇ ਤੈਨੂੰ ਇਸਦਾ ਮਤਲਬ ਹੁੰਦਾ ਹੈ ਨਾ ਕਿ ਤੈਨੂੰ ਆਪਣਾ ਕੰਮ ਕਰਨਾ ਆਉਣਾ ਚਾਹੀਏ ਤੁਹਾਨੂੰ ਖਾਣਾ ਬਣਾਉਣਾ ਆਉਣਾ ਚਾਹੀਦਾ ਤੇ ਇੱਕ ਬਾਹਰ ਖਾਣਾ ਤੋਂ ਨਹੀਂ ਦੇ ਸਕਦੇ ਤੋ ਮੈਂ ਗਰਮੀਆਂ ਦੀ ਛੁੱਟੀਆਂ ਨੂੰ ਹੁਣ ਇਹ ਕਰਕੇ ਟਾਈਮ ਪਾਸਕਰਾਦੀ ਹਾਂ ਤੇ ਤੁਸੀਂ ਆਪਣਾ ਖਾਣਾ ਬਣਾਉਣ ਵੇਖੋ ਤੁਸੀਂ ਮੈਨੂੰ ਵੀ ਖਿਲਾਓ ।ਤੁਸੀਂ ਵੀ ਖਾਓ।
ਹਾਂ-ਹਾਂ -ਹਾਂ ਸਹੀ ਗੱਲ ਹੈ ਬਿਲਕੁਲ -ਬਿਲਕੁਲ ਠੀਕ ਹੈ ਘਰ ਬਣਾਓ। ਇਨਾ ਪਿਓਰ ਬਣਾਓ ਸਾਨੂੰ ਪਤਾ ਹੈ ਅਸੀਂ ਘਰ ਚ ਕੀ ਬਣਾ ਰਹੇ ਹਾਂ ਆਪਣੇ ਸਾਹਮਣੇ ਬਣਾ ਰਹੇ ਹਾਂ ਅਸੀਂ ਮੈਦਾ ਆਪਣੇ ਸਾਹਮਣੇ ਗੁੰਨ ਰਹੇ ਹਾਂ ਤੇਲ ਅਸੀਂ ਆਪਣੇ ਸਾਹਮਣੇ ਯੂਜ ਕਰ ਰਹੇ ਹਾਂ ਸਾਨੂੰ ਪਤਾ ਹੈ ਕਿ ਸਾਡੇ ਵਾਸਤੇ ਕਿਹੜਾ ਤੇਲ ਅੱਛਾ ਹੈ। ਤੁਸੀਂ ਬਾਜ਼ਾਰ ਜਾਓ ਖਾਣ ਵਾਸਤੇ ਬਾਜ਼ਾਰ ਜਾਓ ਖਾਣ ਵਾਸਤੇ ਤੁਸੀਂ ਹਫ਼ਤਾ -ਹਫ਼ਤਾ ਇੱਕ ਤੇਲ ਵਿੱਚ ਉਹ ਕੱਢੀ ਜਾ ਰਹੇ ਨੇ ਕੱਢੀ ਜਾ ਰਹੇ ਓਦੇ ਚ
ਕਿੰਨਾ ਕੋਲਸਟ੍ਰੋਲ ਇੰਨਾ ਕਾਲਾ ਤੇਲ ਹੁੰਦਾ। ਹੈ ਮੈਂ ਤੁਹਾਨੂੰ ਕੀ ਦੱਸਾਂ ਔਰ ਉਸ ਤੋਂ ਇਸ ਲਈ ਲਈ ਉਮਰ ਦੇ ਲੋਕਾਂ ਨੂੰ ਫਾਸਟ ਫੂਡ ਤੇ ਕੱਟ ਦੇ ਕਰਦੇ ਖਾਣੇ ਦੀ ਚਾਹੀਦਾ ਹੁੰਦਾ ਹੈ।
ਹਾਂਜੀ ਬਿਲਕੁਲ ਹੁਣ ਤੁਸੀਂ ਮੰਨੋਗੇ ਅਸੀਂ ਪੰਜਾਬ ਵਿੱਚ ਗਏ ਸੀ ਇੱਕ ਵਾਰ ਤੇ ਅਸੀਂ ਨਾ ਖੜੇ ਖੜੇ ਮਤਲਬ ਐਵੇਂ ਖੜੇ ਖੜੇ ਨਾ ਸਾਨੂੰ ਭੁੱਖ ਲੱਗ ਗਈ ਮੈਂ ਕਿਹਾ ਚਲ ਮੈਂ ਨਾ ਸਮੋਸੇ ਲੈ ਕੇ ਆਉਂਦੀ ਹਾਂ। ਤੇ ਮੈਂ ਕਿ ਤੁਸੀਂ ਮੰਨੋ ਗੇ ਮੈਂ ਹਲਵਾਈ ਦੀ ਦੁਕਾਨ ਚ ਜਾ ਕੇ ਖਲੋਤੀ ਹਾਂ ਸਮੋਸੇ ਲੈਣ ਵਾਸਤੇ ਮੈ ਹਜੇ ਓਦੇ ਕੋਲ ਟੋਕਨ ਣ ਲਿੱਤਾ ਸੀ ਜਦੋਂ ਮੇਰਾ ਧਿਆਨ ਉਹਦੀ ਕੜਾਹੀ ਚ ਪਿਆ ਕਿ ਹਾਈ ਇੰਨਾ ਗੰਦਾ ਤੇਲ ਮੈਂ ਉਸ ਟਾਈਮ ਵਾਪਿਸ ਆ ਗਈ ਮੈਂ ਕਿਹਾ ਕਿ ਨਹੀਂ ਮੈਂ ਨੀ ਲੈਣੇ।
ਉਸ ਤੋਂ ਵਧੀਆ ਤੁਸੀਂ ਘਰ ਤੋਂ ਬਣਾ ਲੋ ਆਪਣੇ ਇਸ ਫਰੈਸ਼ ਆਲੂ ਨੂੰ ਉਬਾਲ ਕੇ ਹੱਥਾਂ ਨਾਲ ਮੈਦਾ ਵੀ ਇਕਦਮ ਅੱਛਾ ਸ ਗੂਦ ਕੇ।
ਅੱਛਾ- ਅੱਛਾ ਤੁਸੀਂ ਬਣਾਉਂਦੇ ਹੋ ਘਰ
ਹਾਂ ਮੈਂ ਤਾਂ ਸਾਰਾ ਖਾਣਾ ਘਰ ਬਣਾਉਂਦੀ ਹਾਂ ਜ ਮੇਰੇ ਨਾ ਹਸਬੈਂਡ ਨੂੰ ਪੇਟ ਦੀ ਪ੍ਰੋਬਲਮ ਹੋ ਗਈ ਸੀ। ਮੈਂ ਤਬ ਤੇ ਹੀ ਇਹ ਸਾਰਾ ਖਾਣਾ ਘਰ ਤੋਂ ਬਣਾਉਦੀ ਹਾਂ।
ਅੱਛਾ ਤੇ ਇਹ ਗੱਲ ਹੈ ਵੈਸੇ ਸਮੋਸੇ ਕਿਵੇਂ ਬਣਾਉਂਦੇ ਹੋ ਤੁਸੀ ਦੱਸੋਗੇ ਮੈਨੂੰ?
ਜੀ ਮੈਂ ਵੋ ਇਹ ਤੋਂ ਯਾਂ ਤੋ ਤੁਸੀਂ ਬਾਹਰ ਤੋਂ ਸ਼ੀਟਸ ਲੈ ਲਓ ਜੋ ਆਂਨੀ ਹੈ ਮੈਦੇ ਦੀ ਸ਼ੀਟਸ ਜਾਂ ਤਾਂ ਤੁਸੀਂ ਘਰ ਚ ਬਣਾ ਲਿਓ ਆਲੂ ਦਾ ਮਸਾਲਾ ਬਣਾ ਕੇ ਆਲੂ ਨੂੰ ਉਬਾਲ ਕੇ ਉਸ ਤੇ ਫਿਰ ਨੋਰਮਲ ਜੋ ਮਿਰਚ ਮਸਾਲੇ ਹੁੰਦੇ ਨੇ। ਡਾਲ ਕੇ ਮਟਰ ਡਾਲ ਕੇ ਥੋੜੇ ਬਹੁਤ ਡਰਾਈ ਫਰੂਟਸ ਡਾਲ ਕੇ ਇਹਨਾਂ ਦੀ ਇੱਕ ਮਿਕਸਚਰ ਤਿਆਰ ਕਰਕੇ। ਔਰ ਜੇ ਛੋਟੀ- ਛੋਟੀ ਅਹ ਰੋਟੀਆਂ ਨੂੰ ਬੇਲ ਕੇ ਤੁਸੀਂ ਆਲੂ ਨਾਲ ਉਸਮੇਂ ਡਾਲ ਕੇ ਤੇ ਫਿਰ ਤੁਸੀਂ ਪੈਕ ਨਾ ਕਰਦਉ ਉਹਨਾਂ ਨੂੰ ਅ ਕੋਨੇ ਕੋਨੇ ਚ ਪਾਣੀ ਲਗਾ ਕੇ ਤੋ ਉਸਨੂੰ ਫਿਰ ਪੰਜ ਮਿੰਟ ਤੋਂ ਰੱਖ ਫਿਰ ਫਰਾਈ ਕਰ ਲਓ ਇੱਕ ਵਾਰ ਦੂਜੀ ਵਾਰ ਪੰਜ ਮਿੰਟ ਰੁਕ ਕੇ ਦੂਜੀ ਵਾਰ ਫਰਾਈ ਕਰ ਲਓ ਇੰਨਾ ਸਵਾਦਿਸ਼ਟ ਬਣਦਾ ਹੈ ਬਹੁਤ ਹੀ ਜ਼ਿਆਦਾ ਔਰ ਖਾਣੇ ਤੋਂ ਵੀ ਇਤਨਾ ਵਧੀਆ ਲੱਗਦਾ ਮੈਂ ਤੁਹਨੂੰ ਕੀ ਦੱਸਾਂ।
ਅੱਛਾ ਕੋਈ ਨੀ ਮੈਂ ਤੁਸੀਂ ਦੱਸ ਰਹੇ ਹੋ ਮੈਨੂੰ ਮੈਂ ਜ਼ਰੂਰ ਟਰਾਏ ਕਰਾਂਗੀ ਕਿਉਂਕਿ ਮੇਰੇ ਬੱਚੇ ਨਾ ਖਾਣ ਦੇ ਸ਼ੌਕੀਨ ਬੜੇ ਨੇ ਤੇ ਬਾਹਰ ਦਾ ਮੇਰਾ ਮਨ ਨੀ ਕਰਦਾ ਉਹਨਾਂ ਨੂੰ ਦੇਣ ਦਾ ਕੁਛ ਵੀ।
ਹਮ ਔਰ-ਔਰ ਬਾਹਰ ਤਾਂ ਖਾਣ ਦੇ ਵਾਸਤੇ ਵੇਖੋ ਨਾ ਇਮਿਊਨਿਟੀ ਕਿਤਨੀ ਘੱਟ ਜਾਣੀ ਹੈ ਔਰ ਘਰ ਦੇ ਖਾਣੇ ਮੇ ਓਇਲ, ਨਮਕ, ਸ਼ੂਗਰ ਜੋ ਵੀ ਜਿਤਨਾ ਵੀ ਇਹ ਸਮਾਨ ਹੈ ਕਿਤਨੀ ਸਹੀ ਮਾਤਰਾ ਮੇ ਡਲਤਾ ਹੈ ਕਿਤਨਾ ਵੋ ਇੱਕਦਮ ਤਾਜ਼ਾ ਇੰਗਰੀਡੀਅਂਟਸ ਨਾਲ। ਬਣਿਆ ਹੁੰਦਾ ਹੈ। ਔਰ ਇਮਿਊਨਿਟੀ ਵੀ ਵਧੀਆ ਹੋ ਜਾਂਨੀ ਹੈ ਅਤੇ ਵੇਟ ਕੰਟਰੋਲ ਦੇ ਵਿੱਚ- ਵਿਚ ਵੀ ਮਦਦ ਕਰਤਾਂ। ਕਿਤਨੀ ਏ ਜੋ ਹਰਬਲ ਚੀਜ਼ ਹੈਗੀ ਅੱਜਕਲ ਤੋ ਯੁਥ- ਕਰਨੇ ਲਾਇਕ ਚਾ ਦੇਖੇ, ਔਰ ਯੇ ਕਿਤਨੀ ਸਾਰੀ ਚੀਜ਼ੇ ਉਹ ਯੂਜ ਕਰ ਲਿਓ। ਤੁਸੀਂ ਵੇਟ ਲੋਸ ਕਰਦੇ ਨੇ-
ਹਾਂਜੀ, ਬਿਲਕੁਲ -ਬਿਲਕੁਲ।
ਅੱਜ- ਕੱਲ ਤੋਂ ਫਾਸਟ ਫੂਡ ਲੋਗਾ ਨੂੰ, ਇਨਾ ਏਨਾ ਪਸੰਦ ਇਸ ਲਈ ਆ ਆਨੇ ਲੱਗ ਹੈ, ਕਿਉਂਕਿ ਇਹ ਦੇਖੋ ਅੱਜ ਕੱਲ ਸਾਰੇ ਤੋਂ ਹੈ, ਹੈਗੇ ਆਪਣੇ ਇਹ ਕਾਮ- ਦਾਮ ਕਰਨੇ ਵਾਲੇ। ਇਹਨਾਂ ਨੂੰ ਚਾਹੀਏ ਕੋਈ ਪਾਂਚ ਮਿੰਟ ਤੋਂ, ਚੀਜ਼ ਮਿਲ ਜਾਏ, ਅਸੀਂ ਖਾ ਕੇ ਔਰ ਆਪਣਾ ਕੰਮ ਵਿੱਚ ਲੱਗ ਜਾਂਨੇ, ਓਰ ਬਸ ਉਹਨਾਂ ਨੂੰ ਬਸ, ਇਸ ਚੀਜ਼ ਦੀ ਟੈਂਸ਼ਨ ਹੈ। ਬਸ, ਪੈਸਾ ਕਮਾ ਲੇ- ਪੈਸਾ ਕਮਾ ਲੇ।
ਹਾਂ, ਬਸ ਪਤਾ ਕੀ ਹੈ। ਅੱਜ ਕੱਲ ਨਾ, ਜੋ ਜੋਬ ਆਲੇ ਲੋਗ ਨੇ ਜ਼ਿਆਦਾਤਰ ਉਹਨਾਂ ਨੂੰ ਹੁੰਦਾ ਕਿ, ਸਾਨੂੰ ਰੈਡੀਮੇਡ ਮਿਲੇ ਹਰ ਇੱਕ ਚੀਜ਼।
ਉਹੀ ਤਾਂ, ਬਿਜ਼ੀ ਸ਼ਡਿਊਲ ਵਾਲੇ ਲੋਕਾਂ ਨਾਲ ਨਾ। ਮੁਸ਼ ਕਿਲ ਹੋ ਸਕਦਾ। ਘਰ ਦਾ ਖਾਨਾ ਬਨਾਨੇ ਕੇ ਲਿਏ ਪਰ ਇਹ ਨਹੀਂ ਹੈ ਕਿ ਦੋਨੋ ਮਿਲ ਕੇ ਸਾਰੇ ਮਿਲ ਕੇ, ਇੱਕ ਸਾਥ ਬਣਾ ਲੋ।
ਹਾਂ- ਹਾਂ। ਚਲੋ ਵੈਸੇ ਅਵੋਈਡ, ਤੁਸੀ ਵੀ ਅਪਣੇ ਬੱਚਿਆਂ ਨੂੰ ਬੋਲੋ ਕਿ, ਅਵੋਇਡ ਕਰਨ। ਮੈਂ ਵੀ ਆਪਣੇ ਬੱਚਿਆਂ ਨੂੰ ਬੋਲਾਂ ਕਿ ਅਵੋਇਡ ਕਰੋ, ਨਹੀਂ ਬਣਾਣਾ। ਘਰ ਬਣਾਓ, ਖਾਓ ਜੋ ਮਰਜ਼ੀ ਖਾਓ।
ਖਾਣ ਨਾਲ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ। ਘਰ ਦੇ ਖਾਣੇ ਨਾਲ ਮਹਿੰਗਾ ਹੁੰਦਾ ਹੈ, ਕਿੰਨਾ। ਤੁਸੀਂ ਘਰ ਬਣਾਓ, ਘਰ ਤੇ ਖਾਓ। ਤੋਨੂੰ ਮੰਨਾ ਥੋੜੀ ਕੀਤਾ ਮੈਂ, ਤੈਨੂੰ ਜੋ ਚਾਹੀਦਾ ਬਣਾਣੇ ਵਾਸਤੇ ਤੇ ਇੰਗਰੀਡੀਅਂਟਸ ਮੈ ਤੈਨੂੰ ਲਾ ਕੇ ਦਿੰਨੀ ਆ। ਤੂੰ ਬਣਾਓ ਤੋ ਸਹੀ।
ਹਾਂ, ਬਿਲਕੁਲ- ਬਿਲਕੁਲ ।
ਬੱਚੇ ਤੋਂ, ਲੈ ਕੇ ਨਾ, ਵੱਡੇ ਤੱਕ ਸਭ ਨੂੰ ਕਰਨਾ ਪਹਿਲੇ ਖਾਣੇ ਤੋਂ, ਘਰਦੀ ਖਾਣਾ ਖਿਲਾਓ ਤੁਸੀਂ ਵੀ
ਹਾਂਜੀ, ਬਿਲਕੁਲ- ਬਿਲਕੁਲ।
ਚੱਲੇ ਕਰਤੀ ਹੂੰ, ਫਿਰ ਮੈਂ ਆਪ ਕੋ ਫੋਨ।
ਕੋਈ ਨੀ, ਮੈਂ ਇਹਨੂੰ ਮ ਜਦੋਂ ਬਨਾਨੇ ਹੋਨਗੇ ਨਾ ਸਮੋਸੇ ਵਗੈਰਾ, ਮੈਂ ਤੁਹਾਨੂੰ ਜਰੂਰ ਪੁੱਛਾਂਗੀ ਠੀਕ।
ਬਿਲਕੁਲ ਜੀ, ਓਕੇ, ਹਾਂਜੀ- ਹਾਂਜੀ। ਸਸਿ ਸ੍ਰੀ ਕਾਲ।